ਕਾਲ ਜੀ, ਸਤਿ ਸ੍ਰੀ ਅਕਾਲ ਜੀ ਕੀ ਹਾਲ ਐ?
ਸਤਿ ਸ਼੍ਰੀ ਅਕਾਲ ਜੀ।
ਆਵਾਜ਼ ਆਂਦੀ ਪਈ ਐ?
ਹਾਂਜੀ, ਮੇਰੀ ਆ ਰਹੀ ਐ ਤੁਹਾਨੂੰ ਆਵਾਜ਼?
ਹਾਂਜੀ-ਹਾਂਜੀ ਬ-ਬਹੁਤ ਵਧੀਆ, ਅਹ ਕੀ ਕਰਦੇ ਪਏ ਓ ਤੁਸੀਂ?
ਆਈ ਸੀ ਪਹਿਲਾਂ ਨੀਚੇ ਅਵਾਜ਼ ਨੀਂ ਆ ਰਹੀ ਸੀ, ਉੱਪਰ ਆਈਆਂ ਫਿਰ ਮੈਂ।
ਅੱਛਾ-ਅੱਛਾ ਚਲੋ ਕੋਈ ਗੱਲ ਨੀਂ, ਬਹੁਤ-ਬਹੁਤ ਧੰਨਵਾਦ ਤੁਸੀਂ ਉੱਤੇ ਗਏ ਓ।
ਹਾਂਜੀ ਆਵਾਜ਼ ਨਈਂ ਆ ਰਹੀ ਥੱਲੇ, ਬਹੁਤ ਘੱਟ ਆ ਰਹੀ ਸੀ ਮੈਂ ਚਲੋ ਉੱਤੇ ਜਾ ਕੇ ਰੇਂਜ ਰਹਿੰਦੀ ਮੈਂ ਕਿਹਾ ਜ ਉੱਥੇ ਜਾ ਕੇ ਕਰ ਲਾਂਗੇ ਗੱਲ।
ਚਲੋ ਬਹੁਤ ਵਧੀਆ, ਆਵਾਜ਼ ਆਉਂਦੀ ਪਈ ਤੁਹਾਡੀ। ਹਂ ਤੁਹਾਡਾ ਮਿਸ ਕਾਲ ਆਇਆ ਸੀ, ਮ ਅਹ ਮੈਨੇ ਦੇਖਿਆ ਸੀ ਕਿ ਤੁਸੀਂ ਕੁਛ ਪੁੱਛ ਰਹੇ ਸੀ, ਕੀ ਪੁੱਛ ਰਹੇ ਸੀ ਤੁਸੀਂ?
ਹਾਂਜੀ ਮੈਂ ਪੁੱਛ ਰਹੀ ਸੀ ਵੀ ਇੱਧਰ ਦਾਲ ਮੱਖਣੀ ਕਿਵੇਂ ਬਣਦੀ ਹੈਗੀ ਆਪਣੇ।
ਅੱਛਾ ਅੱਛਾ ਦਾਲ ਮੱਖਣੀ ਬੜੀ ਆਸਾਨ ਹੈਗੀ ਬਸ ਥੋੜਾ ਲੰਬੀ ਹੈਗੀ ਇਸ ਕਰਕੇ ਥੋੜਾ ਵੱਡੀ ਲੱਗਦੀ ਹੈ।
ਕੋਈ ਗੱਲ ਨਹੀਂ ਦੱਸ ਦੋ ਜੀ ਮੈਨੂੰ ਰੈਸਿਪੀ ਇਹਦੀ ਕਿਵੇਂ ਬਣਦੀ ਹੈਗੀ ਆ।
ਕੀ ਕਰੋ ਦਾਲ ਅਹ ਜਿੰਨੀ ਤੁਸੀਂ ਖਾਂਦੇ ਹੋ ਜੈਸੇ ਇੱਕ ਮੁਠੀ ਅ ਦਾਲ ਸਾਾਬੂਤ ਦਾਲ ਲੈਲ ਖਾਲੀ
ਹਾਂਜੀ।
ਦਾਲ ਮੱਖਣੀ ਵਾਲੀ ਤੇ ਇੱਕ ਮੁਠੀ ਰਾਜਮਾਂ ਪਾ ਲੋੋ ਉਸ। ਤੇ ਭਿਗੋ ਕੇ ਰੱਖ ਦੋ ਅਗਰ ਤੁਸੀਂ ਦੁਪਹਿਰੇ ਖਾਣੀ ਤੇ ਰਾਤੀ ਭਿਗੋ ਦੋ। ਅਗਰ ਰਾਤਤੀ ਖਾਣੀ ਹੈ ਤਾਂ। ਸਵੇਰੇ ਬਿਗੋ ਦੋ ਕਿਉਂਕਿ ਜ਼ਿਆਦਾ ਦੇਰ ਤੱਕ ਬਿਗੀ ਰਹਿਗੀ ਉਤਨੀ ਸਵਾਦ ਬਣਦੀ ਹੈ।
ਕਿਤਨ ਘੰਟੇ ਪੇ ਹੋਣੀ ਚਾਹੀਏ ਇਨ ਕੋ।
ਅੱਠ ਘੰਟੇ ਤੋਂ ਹੋਣਾ ਹੀ ਚਾਹੀਦਾ ਮਤਲਬ ਚਾਰ ਘੰਟੇ ਮਿਨੀਮਮ ਮੰਨ ਲਓ। ਅਗਰ ਦੁ ਅਗਰ ਤੁਸੀਂ ਇੱਕ ਵਜੇ ਵੀ ਅਹ ਵਿਗੋਗੇ ਤਾਂ ਰਾਤੀ। ਰਾਤ ਵਾਸਤੇ ਤੁਸੀਂ ਛੇ ਵਜੇ ਤਰਦੋ।
ਅੱਛਾ ਜੀ।
ਚਾਰ ਪਾਾਂਚ ਘੰਟੇ ਪਿਘਗੀ ਰਹੇ ਤਾਂ ਕਮ ਗੈਸ ਲੱਗੇਗੀ ਨਾ ਕਮ ਗੈਸ ਲਗੇਗੀ। ਵੱਧ ਤੋਂ ਵੱਧ ਸਿਟੀ ਮਤਲਬ ਸਟੀ ਵੀ ਕੰਮ ਲਗੇਗੀ।
ਅੱਛਾ ਜੀ।
ਤੇ ਉਸਨੂੰ ਡਬਲ ਪਾਣੀ। ਅਗਰ ਇੱਕ ਕਟੋਰੀ ਹੈਗੀ ਤੇ ਤਿੰਨ ਗਲਾਸ। ਪਾਣੀ ਡਾਲ ਕੇ ਇੱਕ ਚਮਚ ਨਮਕ।
ਅੱਛਾ ਜੀ।
ਅ ਇੱਕ ਚੌਥਾ ਹੈ ਮਿੱਠਾ ਸੋਡਾ।
ਅੱਛਾ ਜੇ ਆਮ ਖਾ ਆਮ ਖਾਣ ਵਾਲਾ ਜੇ ਮਿੱਠਾ ਸੋਡਾ ਹੁੰਦਾ ਆਪਾਂ ਘਰਾਂ ਚ ਯੂਜ ਕਰਦੇ ਹਾਂ ਜੇ।
ਹਾਂਜੀ ਹਾਂਜੀ ਚਿੱਟਾ ਕ ਦਾ ਹੁੰਦਾ ਨਾ। ਮਿੱਠਾ ਸੋਡਾ ਉਹ ਤੇ ਤੇਲ ਇੱਕ ਚਮਚ।
ਵਜਰ।
ਜੋ ਕੜਚੀ ਵਾਲਾ ਤੇਲ ਹੁੰਦਾ ਨਾ ਉਹ ਡਾਲ ਕੇ ਨਾ। ਸੀਟੀ ਤੇ ਧੱਕਣ ਤੇ ਥੋੜਾ ਤੇਲ ਲਾ ਕੇ ਤਰਦੋ ਸਰ। ਪੱਕਾ ਵ ਹੋਣਾ ਚਾਹੀਦਾ ਕੱਚਾ ਨੀ ਹੋਣਾ ਚਾਹੀਦਾ ਸਰੋਂ ਦਾ ਤੇਲ ਵੀ ਉਹ ਤੇ ਪੱਕਾ। ਕਾਹਵਾ ਹੋਏ ਤਾਂ ਕਿ ਅਹ ਉਸਦੀ ਮਹਿਕ ਦਾਲ ਵਿੱਚ ਨਾ ਆਏ।
ਅੱਛਾ ਜੀ।
ਠੀਕ ਹੈ ਜੀ ਇੱਕ ਪਾਸੇ ਤੁਸੀ ਸੀਂ। ਅ ਉਬਾ ਮਤਲਬ ਕੁੱਕਰ ਤੇ ਧਰਦੋ ਤੇ। ਦਸ ਸੀਟੀ ਤਾਂ ਆਉਣ ਦਿਓ। ਮਤਲਬ ਵਾਧੂ ਪਾਣੀ ਪਾ ਦੋ ਅਗਰ ਤਿੰਨ ਨਹੀਂ ਤਾਂ ਚਾਰ ਗਲਾਸ ਪਾਣੀ ਪਾ ਦੋ।
ਦਸ ਸੀਟੀ ਲਗਵਾਣੀ ਚਾਹੀਦੀ ਕੁੱਕਰ ਮੇ।
ਹਾਂਜੀ -ਹਾਂਜੀ ਤੇ ਅਗਰ ਇੰਡਕਸ਼ਨ ਤੇ। ਧਰ ਦਿਓ ਤੇ ਪੰਜ ਸੀਿਟੀ ਆ ਅੱਠ ਸੀਿਟੀ ਤੋਂ ਬਾਅਦ ਚੈੱਕ ਕਰ ਲਓ ਕਿ ਥੱਲੇ ਲੱਗੇ ਨਾ। ਠੀਕ ਹੈ ਜੀ।
ਠੀਕ ਹੈ ਜੀ।
ਫਿਰ ਉਸ ਤੋਂ ਬਾਅਦ ਤੁਸੀਂ ਤੜਕੇ ਵਾਸਤੇ ਲਸਣ ਅਦਰਕ। ਪਿਆਜ ਮਿਰਚਾਂ ਟਮਾਟਰ। ਧਨੀਆ ਉਹ ਸਭ। ਪੀਸ ਲੋਓ ਚੋਪਰ ਮੈਂ ਜਾਂ ਫਿਰ ਜੋ ਤੁਸੀਂ ਤੁਹਾਨੂੰ ਹੱਥ ਨਾਲ ਕੱਟਣਾ ਹੱਥ ਨਾਲ ਕੱਟ ਲਓ ਬਾਰੀਕ ਬਾਰੀਕ।
ਜਿਵੇਂ ਜਾਂ ਕੁੰਡੀ ਵਿੱਚ ਜਿਵੇਂ ਕੁੱਟ ਲੈਂਦੇ ਓ ਕੁੰਡੀ ਵਿੱਚ ਕੱਟ ਲਓ ਉਹਨਾਂ ਨੂੰ।
ਆਹੋ ਬਟ ਅ ਜਿ ਜਿਓ ਜਿਆ ਤੁਹਾਨੂੰ ਸਵਾਦ ਲੱਗਦਾ ਉਸ ਵਿੱਚ ਕਰ ਲੋ। ਠੀਕ ਹੈ ਜੀ। ਤੇ ਦ ਥੋ ਏਕ ਕੜਚੀ ਤੇਲ ਲਿਓ ਤੜਕੇ ਲਈ। ਥੋੜ੍ਹੀ ਹੀਗ, ਥੋੜਾ ਜੀਰਾ। ਫੇਰ ਜੇ ਪਿਆਜ ਵਾਲਾ ਜੋ ਅ ਚੌਪ ਕੀਤਾ ਉਹ ਡਾਲ ਦੋ। ਟਮਾਟਰ ਅ ਟਮਾਟਰ ਵੱਖਰਾ ਅ ਚੌਪ ਕਰਨਾ। ਥੋੜਾ ਪਿਆਜ ਪੱਕ ਜਾਨਾ ਪਿਆਜ, ਮਿਰਚਾ, ਲਸਣ, ਅਦਰਕ ਦਾ ਪੇਸਟ ਪ ਜੋ ਹੈ। ਉਹ ਸਾਰਾ ਪੱਕ ਜਾਏ ਉਸ ਤੋਂ ਬਾਅਦ ਥੋੜਾ ਫੇਰ ਟਮਾਟਰ ਡਾਲਣਾ ਸਵਾਦ ਵੱਧ ਦੂ ਆਏਗਾ। ਫਿਰ ਉਸ ਤੋਂ ਬਾਅਦ ਰੰਗ ਵਲੀ ਮਰਚ
ਦੇਗੀ ਮਿਰਚ ਹੋਤੀ ਏ ਵੋ ਕਿਆ? ਦੇਗੀ ਮਿਰਚ ਹੁੰਦੀ ਐ।
ਗੀ ਮਿਰਚ ਪੂਰੀ ਇੱਕ ਚਮਚ ਠੀਕ ਐ। ਅੱਧਾ ਚਮਚ ਲਾਲ ਮਰਚ। ਏਕ ਚਮਚ ਨਮਕ ਹਲਦੀ ਨੀ ਡਲੇਗੀ ਪੀਸਾ ਹੋਵਾ ਧਨੀਆ ਏਕ ਨਈ ਹਲਦੀ ਬਿਲਕੁਲ ਨੀ ਡਲਦੀ ਇਸ ਵਿੱਚ ਲਾ ਔ ਤੇ ਪੀਸਾ ਧਨੀਆ ਇੱਕ ਚਮਚ। ਕਸੂਰੀ ਮੇਥੀ ਅਗਰ ਤੁਸੀਂ ਡਾਲਣਾ ਚਾਓ ਮੈਂ ਤਾਂ ਡਾਲਨੀ ਆਂ। ਠੀਕ ਐ। ਫੇ ਉਹ ਏਕ ਤਰਫ ਪਕਣੇੇ ਰੱਖ ਦਿਆ। ਫਿਰ ਕਿਉਂਕਿ ਮੱਖਣ ਇਸ ਵਿਚ ਡਲਦਾ ਹੈ ਥੋੜਾ ਬਹੁਤ। ਠੀਕ ਹੈ। ਤੇ ਅਸੀਂ ਮਲਾਈ ਤੋਂ ਮੱਖਣ ਵੀ ਰਿੜਕ ਲੈਂਗੇ। ਠੀਕ ਹੈ।
ਮ ਮੱਖਣ ਕਿਸ ਤਰ੍ਹਾਂ ਬਣਾਉਦੇ ਤੁਸੀਂ ਇਹਦੇ ਏਧਰ ਜੇ ਆਪਣੇ?
ਤੇ ਅ ਕਈ ਲੋਕ ਹੱਥ ਵਲੀ ਮਦਾਣੀ ਯੂਜ ਕਰਦੇ ਹਨ। ਉਸ ਵਿੱਚ ਟਾਈਮ ਵਾਧੂ ਲੱਗਦਾ ਐ। ਮੈਂ ਤੇ ਇਲੈਕਟ੍ਰਿਕ ਵੱਲ ਇਲੈਕਟ੍ਰਿਕ ਵਾਲੀ ਜੋ ਬਲੈਂਡਰ ਹੁੰਦਾ ਨਾ ਉਸ ਨਾਲ ਅ--ਗੁਮਾ ਕੇ ਨਾ ਛੇਤੀ ਬਣ ਜਾਂਦਾ ਮੱਖਣ ਵੱਖਰਾ ਹੋ ਜੰਦੇ। ਤੇ ਲੱਸੀ ਵੱਖਰੀ ਹੋ ਜਾਂਦੀ ਏ। ਲੱਸੀ ਇਸ ਕਾ ਤੁਸੀਂ ਪਨੀਰ ਬਣਾ ਸਕਦੇ ਹੋ ਅਗਰ ਤੁਹਾਡੇ ਕੋਲ ਟਾਈਮ ਹੈ ਜਾਂ ਮ ਮਿੱਠਾ ਤਾਜ਼ਾ ਹੋਏਗਾ। ਤੇ ਖੱਟਾ ਹੈ ਤੇ ਤੁਸੀਂ ਅ ਕਿਸੀ ਨੂੰ ਪੀਣ ਵਾਸਤੇ ਦੇ ਦਿਓ। ਜੋ ਤੁਆਡੇ ਘਰ ਆਂਦੇ ਕੰਮ ਕਰਨ ਲਈ।
ਅੱਛਾ ਜੀ।
ਤੇ ਮੱਖਣ ਏਕ ਕਟੋਰੀ ਨਿਕਾਲ ਲਿਓ। ਜੇ ਓ ਨਿਕਲ ਜਾਏ। ਪਹਿਲੇ ਤੋਂ ਪਹਿਲੇ ਨਿਕਾਲ ਕੇ ਰੱਖੋ ਅਗਰ ਫਰਿਜਰ ਵਿੱਚ ਮਲਾਈ ਹੋ।
ਜੇ ਮਲ ਇੱਕ ਕਿੱਲੋ ਦੁੱਧ ਹੋਵੇ ਉਹਦੇ ਵਿੱਚੋਂ ਨਿਕਲ ਜਾਂਦੀ ਮੱਖਣੀ ਆਪਾਂ ਜਿਵੇਂ ਬਨਾਈ ਏ ਮਲਾਈ ਦੀ ਜਿਵੇਂ।
ਹਾਂ ਬੜੀ ਵਾਰ ਥੋੜੀ ਨਿਕਲੇਗੀ ਨਾ ਫੇਰ ਉਸ ਹਿਸਾਬ ਨਾਲ ਫੇਰ ਕੀ ਉਸ ਚ ਉਸਦੇ ਉੱਤੇ ਡਿਪੈਂਡ ਹੁੰਦਾ ਤੁਆਡਾ ਦੁਧ ਕਿਸ ਕੁਆਂਟਿਟੀ ਦਾ ਹੈ ਮੋਟਾ ਹੈ ਪਤਲਾ ਹੈ, ਪਾਣੀ ਵਾਲਾ ਆਂਦਾ ਹੈ, ਬੈਸ ਦਾ ਆਂਦਾ ਹੈ, ਗਾਏ ਦਾ ਆਂਦਾ ਹੈ। ਉਸਤੇ ਉੱਤੇ ਵੀ ਡਿਪੈਂਡ ਹੁੰਦਾ ਨਾ ਕਿ ਮੋਟੀ ਮਲਾਈ ਜੰਮਦੀ ਏ ਤੁਆਡੀ ਜਾਂ ਪਤਨੀ ਮਲਾਈ ਜੰਮਦੀ ਏ। ਉਸਦੇ ਉੱਤੇ ਹੁੰਦੇ ਵੀ ਮਲਾਈ ਨੂੰ ਈ ਆ ਸਾਨੂੰ ਰਿੜਕਣਾ ਐ ਨਾ ਜਿਸ ਕਰਕੇ ਉਹ ਮੱਖਣ ਨਿਕਲੇ।
ਅੱਛਾ ਜੀ।
ਜੇ ਮੱਖਣ ਇੱਕ ਕਟੋਰੀ ਨਿਕਾਲ ਦੋ ਤੇ ਵੱਖਰਾ ਜੋ ਬਚਦਾ ਐਕਸਟਰਾ। ਉਸਦੀ ਤੁਸੀਂ ਅਗਰ ਚਾਹੋ ਤਾਂ ਘਿਓ ਬਣਾ ਸਕਦੇ ਓ।
ਆਛਾ ਜੀ।
ਠੀਕ ਹੈ ਜੀ। ਜੇ ਏਕ ਤਰਫ ਦੇਖੋ ਸਿਟੀ ਵਜਦੀ ਪੀ ਏ ਏਕ ਤਰਫ ਤੜਕਾ ਬਣਦਾ ਪਿਆ ਏ ਏਕ ਤਰਫ ਤੁਸੀਂ ਅ--ਉਹ ਨਿਕਾਲ ਦਿਤੀ ਏ। ਅ ਮਲਾਈ ਸੇ ਰਿੜਕਕੇ ਅ ਮੱਖਣ ਨਿਕਾਲ ਲੇਤਾ ਐ। ਫੇਰ ਜਦ ਪੰਜ ਸੀਟੀ ਹੋ ਜਾਏ ਫਿਰ ਚੈੱਕ ਕਰਲੋ ਅਗਰ ਤੁਸੀਂ ਗੈਸ ਤੇ ਤਰੀਐ ਵਾਧੂ ਪਾਣੀ ਡਾਲਿਆ ਤਾਂ ਦਸ ਸੀਟੀ ਬਾਦ ਚੈੱਕ ਕਰਲੋ, ਕਿ ਕੀ ਕੰਡੀਸ਼ਨ ਹੈਗੀ ਦਾਲ ਦੀ ਤੁਹਾਨੂੰ ਲੱਗੇ ਕਿ ਅਭੀ ਮੱਖਣੀ ਫੁੱਟੀ ਏ, ਮਲਾਈ ਅਪ ਉਸ ਮੇਸੇ ਮੱਖਨ ਹੰਮ, ਦਾਲ ਮੱਖਣੀ ਮੇ ਸੇ ਮਲਾਈ ਵਾਕਣ ਦਿਖਣੀ ਚਾਲੂ ਹੋ ਗਈ ਏ ਤਾਂ ਥੋੜਾ ਹੋਰ ਪਾਣੀ ਡਾਲ ਦੋ ਇੱਕ ਗਲਾਸ। ਕਿਉਂਕਿ ਪਾਣੀ ਬਹੁਤ ਪੀਂਦੀ ਏ ਨਾ, ਡਬਲ ਹੋ ਜਾਂਦੀ ਉਹ ਤੇ ਇਕ ਗਲਾਸ ਠੰਡਾ ਨਹੀਂ, ਪਕਾ ਕੇ ਵੱਖਰਾ ਪਕ ਪਕਾ ਕੇ ਗਰਮ, ਇੱਕ ਗਲਾਸ ਡਾਲ ਦੋ, ਕਿਉਂਕਿ ਜਦੋਂ ਵੀ ਅਸੀਂ ਖਾਣਾ ਬਨਾਣਾ ਨਾ, ਠੰਡਾ ਪਾਣੀ ਨਹੀਂ ਡਾਲਣਾ ਉਹ ਕੀ ਕਰ ਦੇਤਾ, ਸਾਡਾ ਖਾਣੇ ਦਾ ਟੇਸਟ ਚੇਂਜ ਕਰ ਦੇ ਤਾ ਤੇ ਗਰਮ ਪਾਣੀ ਵਿੱਚ, ਥੋੜਾ ਨਮਕ ਡਾਲ ਕੇ, ਜਿੰਨੀ ਰ ਤੁਸੀਂ ਇੱਕ ਚਮਚ ਨਾਲ ਟੇਸਟ ਕਰ ਲਓ, ਕੀ ਟੇਸਟ ਹੈਗਾ ਨਮਕ ਸਹੀ ਕੁਆਂਟਿਟੀ ਵਿੱਚ ਹੈ ਕੇ ਨੀਂ। ਠੀਕ ਏ ਜੀ ਫਿਰ ਤੁਸੀਂ ਪਾਣੀ ਡਾਲ ਕੇ ਨਾ ਥੋੜ੍ਹਾ ਹਿਲਾ ਲੋ, ਥੋੜਾ ਦੁੱਧ ਪਾ ਲੋ ਜੋ ਤੁਹਾਡੇ ਘਰ ਵਿੱਚ ਹੈਗਾ, ਇੱਕ ਗਿਲਾਸੀ, ਛੋਟੀ ਗਿਲਾਸੀ ਯਾ ਇੱਕ ਕੱਪ ਜਿ ਨਾ ਪਾ ਲਓ ਅੱਧਾ ਗਲਾਸ, ਤੁਹਾਡੇ ਉੱਤੇ ਆ ਕਿ ਕਿੰਨੀ ਕੁਆਂਟਿਟੀ ਹੈਗੀ ਉਹ ਦੁੱਧ ਦਾਲ ਦੋ ਮੱਖ ਮੱਖਣ ਨਾ ਡਾਲਿਓ, ਮੱਖਣ ਆਖਰੀ ਵਿੱਚ ਡਾਲਿਓ ਜਦੋਂ ਤੜਕੇ ਵਿੱਚ ਤੁਸੀਂ ਦਾਲ ਧਰਦੋ ਨਾ! ਉਸ ਤੋਂ ਬਾਅਦ ਮੱਖਣ ਡਾਲਿਓ ਕਿਉਂਕਿ ਮੱਖਣ ਲੱਗਣਾ ਦਾ ਡਰ ਹੁੰਦਾ ਨਾ ਦਾਲ ਥੱਲੇ ਦਾਲ ਨਾ ਲੱਗ ਜਾਏ। ਮੱਖਣ ਚ ਪਕਦਾ ਹੈ ਨਾ। ਹਾਂਜੀ! ਹਾਂਜੀ! ਫਿਰ ਦਸ ਸਿਟੀ ਔਰ ਲਗਵਾ ਦੋ ਦਸ ਜਾਂ ਆਠ ਸੀਟੀ। ਤੇ ਤੁਹਾਨੂੰ ਲੱਗਦੀ ਕਿ ਹਾਂ ਦਾਲ, ਹੋ ਗਈ ਏ, ਤੇ ਉਸ ਵਿੱਚ ਤੜਕਾ ਡਾਲ ਦੇਓ।
ਅੱਛਾ, ਹਾਂਜੀ।
ਫਿਰ ਤੁਹਾਨੂੰ ਲੱਗੇ ਕਿ ਅਗਰ ਲਾਲ ਮਿਰਚ ਅ ਜੋ ਰੰਗ ਵਾਲੀ ਲਾਲ ਮਰਚ ਕੰਮ ਹੈਗੀ, ਉਹ ਔਰ ਥੋੜ੍ਹੀ ਡਾਲ ਸਕਦੇ ਔ।
ਹਰੀ ਮਿਰਚ ਵੀ ਡਾਲ ਸਕਤੇ ਹੈਂ ਨਾ ਇਸਮੇ
ਹਰੀ ਮਿਰਚ ਕਈ ਤੇ ਚਾਰ ਹਰੀ ਮਿਰਚਾਂ ਡਾਲਨੀ ਹੈ। ਜਦੋਂ ਅਸੀਂ ਚੋਪਿੰਗ ਕੀਤੀ ਹੈ, ਨਹੀਂ ਦੱਸੀ ਸੀ ਮੈਂ। ਮੈਂ ਦੱਸੀ ਸੀ, ਕਿ ਹਰੀ ਮਿਰਚਾਂ ਚਾਰ ਡਾਲਣੀ ਤਾਈ ਤੇ ਲਾਲ ਮਿਰਚੀ ਅੱਧੀ ਚਮਚ ਡਲਵਾਈ ਸੀ। ਪੂਰੀ ਚਮਚ ਪੈ ਜਾਂਦੀ। ਅਬ ਤੰਦੂਰੀ ਰੋਟੀ ਕ ਲਈਏ ਆਟਾ ਤੁਸੀਂ ਗੇਹੂੰ ਵਾਲਾ ਲੈਣਾ। ਥੋੜਾ ਬੇਸਣ ਡਾਲਣਾ ਹੈ, ਥੋੜੀ ਅੱਧਾ ਚੁਟਕੀ ਭਰ ਇੱਕ ਇੱਕ ਚੌਥਾ ਹੀ ਅ ਹਲਦੀ ਡਾਲਨੀ ਹੈ। ਨਮਕ, ਅਜਵਾਇਣ ਡਾਲਣਾ। ਕਸੂਰੀ ਮੇਥੀ ਡਾਲਣੀ ਥੋਡੀ ਇੱਛਾ। ਤੁਸੀਂ ਚਾਹਤੇ ਹੋ ਅਦਰਕ ਵੱਲ ਲਸਣ ਵਾਲੀ ਖਾਣੀ ਤੋਂ ਪੀਸਾ ਹੂਆ ਲਸਣ ਵੀ ਪਾ ਸਕਦੇ ਹੋ। ਮਤਲਬ ਥੋੜੇ ਸੇ ਆਟੇ ਵਿੱਚ ਜੋ ਤੰਦੂਰ ਵਾਲੀ ਬਣਾਨੀ ਹੈ। ਮਤਲਬ, ਤੰਦੂਰੀ ਰੋਟੀ ਮੈਂ ਅਗਰ ਲਸਣ ਵਾਲਾ ਚਾਹੀਦਾ ਹੈ ਤੇ ਨਹੀਂ ਚਾਹੀਦਾ ਤਾਂ ਲਸਣ ਹਟਾ ਦਿਓ ਠੀਕ ਐ, ਆਟਾ ਗੁੱਜ ਕੇ ਰੱਖ ਦਿਓ ਅੱਧੇ ਘੰਟੇ ਲਈ।
ਨਾਂ
ਫੇਰ ਉਸਨੂੰ ਬੇਲ ਲਓ ਮੋਟੀ -ਮੋਟੀ ਜਿਆਦਾ ਪਤਲੀ ਨਹੀਂ ਹੋਣੀ ਚਾਹੀਦੀ। ਪਰ ਇੱਕ ਤਰਫ ਤੰਦੂਰ ਦਾ ਕੁੱਕਰ ਉਹ ਹੈਗਾ ਤੁਹਾਡੇ ਕੋਲ ਉਹ ਗਰਮ ਕਰਨੇ ਧਰ ਦਿਓ। ਅਗਰ ਉਹ ਨਹੀਂ ਹੈ ਤੋ ਖਾਲੀ ਕੁੱਕਰ ਵੀ ਅਸੀਂ ਗਰਮ ਕਰਨ ਲਈ ਰ ਸਕਦੇ ਨੇ ਅਗਰ ਉਹ ਵੀ ਨਹੀਂ ਹੈ ਤਾਂ ਤਵਾ ਹੋਗਾ ਤੁਹਾਡੇ ਕੋਲ, ਜੋ ਰੋਟੀ ਬਣਾਉਂਦੇ ਨੇ। ਉਹ ਵੀ ਰੱਖ ਇੱਕ ਪਰ ਉਸਦੇ ਵਿੱਚ ਇੱਕ- ਇੱਕ ਰੋਟੀ ਬਣੇਗੀ। ਉਹ ਦੋਨੋ ਕੁੱਕਰ ਮੈਂ ਚਾਰ- ਚਾਰ, ਚਾਰ -ਚਾਰ ਲੱਗ ਜਾਏਗੀ ਇਕੱਠੀ।
ਅੱਛਾ ਵੈਸੇ ਤੰਦੂਰ ਵੀ ਬੜਾ ਜ ਅਗਰ ਕਿਸੇ ਦੇ ਘਰ ਤੰਦੂਰ ਹੋ।
ਹਾਂ ਤੰਦੂਰੋਂ ਉਤੇ ਚਾਰ ਲੱਗ ਜਾਏਗੀ ਇਕੱਠੀ। ਪਰ ਛੋਟੀ- ਛੋਟੀ ਹੋਣੀ ਚਾਹੀਏ ਇੱਕ ਜੈਸੇ ਹਾਥ ਹੁੰਦਾ ਨਾ ਪੂੜੀ ਕੇ ਸਾਈਜ਼ ਦਾ।
ਹਾਂਜੀ।
ਉਓਨੀ ਸਾਈਜ਼ ਦੀ ਮੋਟੀ ਹੋਣੀ ਸੀ ਥੋੜ੍ਹੀ ਰੋਟੀ ਉਸਨੂੰ ਪਾਣੀ ਵਿੱਚ ਡਿਪ ਕਰੋ ਤੇ ਹੱਥ ਨਾਲ ਤਾਂ ਉਸਕ ਜੋ ਹੁੰਦੀ ਨਾ ਦੀਵਾਰ
ਇੱਕ ਸਾਈਡ ਮਤਲਬ ਉਹਨੂੰ ਪਾਣੀ ਨਾਲ ਲਾ ਲਓ ਜਿਵੇਂ ਇੱਕ ਸਾਈਡ
ਇੱਕ ਸਾਈਡ ਨੀ ਪੂਰੀ ਰੋਟੀ ਨੂੰ ਡੁਬਕੀ ਲਾਉਣੀ ਹੈ ਪਾਣੀ ਵਿੱਚ
ਅੱਛਾ, ਸਾਰੀ ਰੋਟੀ ਚ ਡੁਬਕੀ ਲਵਾ ਦੋ ਉਹਨੂੰ ਜੇ
ਏਕ, ਜਦੋਂ ਇੱਕ ਇੱਕ ਕਰਕੇ ਲਗਾਨੀ ਐ ਨਾ ਵੀ ਅਹ ਤੁਸੀਂ ਗੱਲ ਸੁਣਦੇ ਪਏ ਓਂ, ਇੱਕ-ਇੱਕ ਕਰਕੇ ਲਗਾਣੀ ਐ, ਤੇ ਉਸ ਤੋਂ ਦੀਵਾਰ ਲਗਾ ਦਿੱਤੇ ਜਾਣਾ ਤੰਦੂਰ ਦੀ, ਕੁਛ ਪਗ ਚਏਗੀ, ਉਸਕੀ ਪਿੱਠ ਗਰਮ ਹੋਣੀ ਚਾਹੀਦੀ ਐ ਤੰਦੂਰ ਦੀ।
ਮਤਲਬ ਭਿਆਉਣਾ ਚਾਹੀਦਾ ਤੰਦੂਰ, ਉਹੀ ਗੱਲ ਜਿਵੇਂ ਅੱਗੋਂ
ਹਾਂਜੀ-ਹਾਂਜੀ ਜੈਸੇ ਪੂਰਾ ਤਪਿਆ ਹੋਏਗਾ ਨਾ, ਤੇ ਰੋਟੀ ਉਸ ਤੇ ਚਿਪਕ ਜਾਏਗੀ। ਪਾਣੀ ਵਾਲੀ, ਫੇਰ ਉਸ ਨੂੰ ਧੀਮੀ ਤੇਜ਼- ਧੀਮੀ ਤੇਜ਼ ਕਰਕੇ ਪਕਾਣਾ, ਉਲਟਾ- ਸਿੱਧਾ ਕਰਕੇ। ਜਿਹੋ ਜੇ ਰੋਟੀ ਦੀ ਕੰਡੀਸ਼ਨ ਹੈਗੀ।
ਅੱਛਾ ਜੀ।
ਪਿੱਛੇ ਸੇ ਪੀਠ ਪੂਰੀ ਪੱਕ ਜਾਏਗੀ, ਤੇ ਆਪੇ ਹੀ ਚਿਮਟੇ ਨਾਲ ਪੂਰੀ ਰੋਟੀ ਬਾਹਰ ਨਿਕਲ ਜਾਏਗੀ। ਹਲਕਾ ਸਾ ਵੀ ਤੁਸੀਂ ਹਿਲਾਓਗੇ ਨਾ, ਤਾਂ ਪੂਰੀ ਰੋਟੀ ਨਿਕਲ ਜੇ, ਫਿਰ ਹਲਕਾ ਸਾ ਗੈਸ ਤੇ ਤੇਜ਼ ਕਰਕੇ ਨਾ, ਤੁਸੀਂ ਰੋਟੀ ਸੇਕ ਸਕਦੇ ਹੋ।
ਮੈਂ ਗੈਸ ਤੇ ਬਰਨ ਦੋ
ਹਾਂ ਥੋੜ੍ਹੀ ਜੋ ਸਾਈਡ ਪਾਸੇ ਕੱਚੀ ਹੁੰਦੀ ਨਾ, ਉਹ ਸੇਕ ਸਕਦੇ ਹੋ। ਇਸ ਤਰੀਕੇ ਸੇ ਤੁਹਾਡੀ ਦਾਲ ਮੱਖਣੀ ਬਣ ਜਾਏਗੀ, ਔਰ ਮੱਖਣ ਡਾਲ ਦੇਣਾ ਤੁਸੀਂ ਤੜ ਕੇ ਵਿੱਚ ਠੀਕ ਐ। ਘਿਉ ਨਿਕਲਿਆ, ਉਹ ਰੋਟੀ ਤੇ ਲਗਾ ਕੇ ਤੁਸੀਂ ਸਰਵ ਕਰ ਸਕਦੇ ਹੋ, ਸਿਰਕੇ ਵਾਲੇ ਪਿਆਜ ਬਣਾਣੇ ਤੋਂ ਸਿਰਕਾ ਡਾਲ ਕੇ ਪਿਆਜ ਔਰ ਕਲਰ ਡਾਲ ਕੇ, ਨਮਕ ਚੀਨੀ ਡਾਲ ਕੇ, ਉਹ ਵੀ ਬਣਾ ਕੇ ਰੈਡੀ ਕਰ ਸਕਦੇ ਹੋ। ਤੇ ਤੁਹਾਡੀ ਡਿਸ਼ ਤਿਆਰ ਹੋ ਗਈ, ਅਬ ਤੁਸੀਂ ਅੱਜ ਰਾਤੀ ਬਣਾ ਲੈਣਾ। ਆਪਣੇ ਗੈਸਟ ਵਾਸਤੇ ਠੀਕ ਐ ਜੀ, ਅੱਛਾ ਜੀ ਸਸ ਰੀ ਅਕਾਲ ਜੀ। ਓਕੇ ਜੀ ਕੋਈ ਗੱਲ ਨੀ, ਸਤਿ ਸ਼੍ਰੀ ਅਕਾਲ ਜੀ।
ਸਸ ਰੀ ਕਾਲ ਜੀ।